ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ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
ਹਾਂਜੀ ਬਸ ਰੋਟੀ ਪਾਨੀ ਦਾ ਚ ਸੋਂ ਓਹੀ ਸੋਚ ਰਿਹਾ ਕਿ ਬਨਾਨਾ ਏ?
ਅ ਅੱਛਾ ਅੱਛਾ ਹੋਰ ਘਰੇ ਸਭ ਠੀਕ ਠਾਕ ਬੱਚੇ ਠੀਕ
ਹਾਂ ਹਾਂਜੀ ਬੱਚੇ ਠੀਕ ਓਇਯੋ ਬੱਚੇ ਜੰਕ ਫੂਡਾਂ ਦੀ ਅੱਜ ਕੱਲ੍ਹ ਗੱਲ ਕਰਦੇ ਹੁੰਦੇ ਨੇ ਰੋ ਕਿ ਸਭ ਸਬਜ਼ੀਆਂ ਦੇ ਖਾਣ ਨੂੰ ਮਨਾ ਕਰਦੇ ਰਹੇ ਨੇ ਨੀ ਅਸੀਂ ਟਿੰਡੇ ਨੀ ਖਾਣੇ ਤੇ ਤਰੋਈ ਨੀ ਖਾਨੀ
ਬਸ ਬਸ ਇਨਾਂ ਨੇ ਬੱਚੇਆਂ ਨੂੰ ਮੋਮੋਸ ਖਵਾਲੋ, ਨਿੂਡਲ ਖਵਾਲੋ, ਚਾਮਪਾ ਖਵਾ ਲੋ ਬਸ ਬਜਾਰ ਦਾ ਫਾਸਟ ਫੂਡ ਖਵਾ ਲੋ ਉਹ ਬੱਚਿਆਂ ਨੇ ਕੇੰਣਾ ਕਿ ਹਾਂਜੀ ਏ ਅਸੀ ਆ ਹੀ ਖਾਣਾ ਵਾ ਹਨਾ ਤੇ ਰੋਟੀ ਖਾਣ ਵੇਲੇ ਸਬਜ਼ੀ ਖਾਣਾ ਕਿਉਂਕਿ ਜੇੜੀ ਚੀਜ਼ ਬੱਚੇ ਨੂੰ ਖਾਣੀ ਚੈਦੀ ਬੱਚੇ ਉਹ ਖਾਂਦੇ ਨੀ ਹੈਣਾ। ਜੇੜੀ ਚੀਜ਼ ਵ ਓਨਾ ਵਾਸਤੇ ਵਦੀਆ ਵਾ ਉਹ ਖਾਣੀ ਨੀ ਜਿਹੜੀ ਨੁਕਸਾਨ ਵਾਲੀ, ਨੁਕਸਾਨ ਵਾਲੀ ਚੀਜ਼ਾਂ ਖਾ ਲੈਂਦੇ ਆ।
ਹਾਂਜੀ-ਹਾਂਜੀ
ਹਾਂਜੀ, ਤੁਈ ਆ ਹਿਸਾਬ ਲਾ ਲੋ ਕਿ ਅੱਜ ਕੱਲ੍ਹ ਦੇ ਬੱਚੇ ਇੰਨੇ ਕਮਜ਼ੋਰ ਹੋਏ ਪਏ ਆ ਕਿ ਕੋਈ ਹਿਸਾਬ ਨੀ, ਜੇੜੀ ਚੀਜ਼ ਉਨਾਂ ਫੇਦੇਮੰਦ ਕਰਦੀ ਤੇ ਬੱਚੇ ਉਹ ਖਾਂਦੇ ਨੀ ਹਨਾ, ਜੜੀ ਨਹੀਂ ਖਾਣੀ ਚਾਹੀਦੇ ਉਹ ਬੱਚੇ ਉਹ ਖਾ ਲੈਂਦੇ ਆ।
ਓਈ ਤੇ ਨਾ ਸਰੀਰ ਨੂੰ ਕਿੰਨਾ ਨੁਕਸਾਨ ਪੋਚਾਂਦੀਆਂ ਨੇ ਉਹ ਏ ਸਮਝਦੇ ਈ ਨੀ ਨੇ। ਚਲੋ ਬਈ ਹਫ਼ਤੇ ਚ ਇੱਕ ਆਦ ਵਾਰੀ ਹੋ ਗਿਆ ਨਾ ਤੇ ਇੱਕ ਅਦਵਾਰੀ ਨਈ ਖਲਦਾ ਚਲੋ ਤੇ ਜੇ ਇਕੱ ਦੋ ਵਾਰੀ ਕਰਵਾ ਤਾ ਬੱਚੇ ਮਾਂ ਪਿਓ ਫੇਰ ਖੁਦੀ ਕਰਾ ਦੇਣ ਚਲੋ ਕੋਈ ਗੱਲ ਨੀ ਚਲੋ ਬੱਚੇ ਇੰਜੋਏ ਕਰ ਲਣ ਪਰ ਇਨਾਂ ਦਾ ਤਾ ਰੋਜ਼ ਦਾਈ ਤਾਂ ਬਈ ਅੱਜ ਮੈਂਕਰੋਨੀ ਖਾਂਨੀ ਹੈ, ਅੱਜ ਮੋਮੋਸ ਖਾਨੇ ਨੇ
ਹਾਂ ਤੁਸੀਂ ਹਿਸਾਬ ਮੰਨਦੇ ਜੇ ਮੇਰੇ ਸਿਸਟਰ ਦਾ ਲੜ ਕਾਵਾ ਆਪਣਾ ਵਾ ਹੈਗਾ ਸੱਤ ਸਾਲ ਦਾ ਤੇ ਉਹ ਉਨੇ ਡੇਲੀ ਨਾ ਮੋਮੋਜ਼ ਖਾਣਾ ਈ ਖਾ
ਹੂੰ ਜਦ ਜਿਥੇ ਮੋਮੋ ਵੀ ਧਰਿਆ ਪਤਾ ਨੀ
ਹਾਂ, ਡੇਲੀ ਮੋਮੋਸ ਖਾਣੇ ਆ। ਜਿੱਦਣ ਨਹੀਂ ਖਾਧੇ ਓਦਣ ਭੁੱਖ ਹੜਤਾਲ ਘਰ ਦੇ ਵਿੱਚ ਹੋ ਉਨੇ ਰੋਟੀ ਨੀ ਖਾਣੀ ਇੰਨਾ ਉਹਨੂੰ ਆਪਾਂ ਇੰਨਾ ਸਮਜਾਏ ਦਾ ਕੇ ਪੁੱਤ ਨਈ ਖਾਣ ਵਾਲੀ ਚੀਜ਼ ਹੁੰਦੀ ਉਨੇ ਇੱਕ ਦੋਬਾਰ ਆਈ ਵੀਡੀਓ ਵੀ ਵਿਖਾਈ ਆ ਵੇਲੇ ਕਿੰਨੀ ਗੰਦ ਤਰੀਕ ਕੇਨਾ ਆਪਣਾ ਵੀਡੀਓ ਮੋਮੋਸ ਬਣਾਉਂਦੇ ਤੂੰ ਨਾ ਖਾਇਆ ਕਰ ਤੂੰ ਆ ਚੀ ਖਾ ਲੈ ਕਰ, ਨਾ ਕੇਂਦਾ ਨਈ ਕੋਈ ਨੀ ਕੇਂਦਾ ਗਿਆਂਦੇ 'ਚ ਪਾਂਦੇ ਮੈਂ ਖਾ ਲਾਂਗਾ। ਖਾਣੇ ਮੋਮੋਜ਼ ਆ, ਇੰਨਾ ਇਨੇ ਬੱਚੇ ਤੇ ਕੀ ਫਾਸਟ ਫੂਡ ਵੱਲ ਨੂੰ ਹੋਏ ਪਏ ਕਿ ਆਪਾਂ ਬਾਜ਼ਾਰ ਦਾ ਹੀ ਖਾਣਾ ਵਾ ਹੈਣਾ
ਹਾਂਜੀ, ਉਈ ਤੇ ਨਾ ਮੰਨਦੇ ਹੀ ਨੀ ਨੇ ਓਇਯੋ ਬਾਰ ਜਗ੍ਹਾ-ਜਗ੍ਹਾ ਤੇ ਥੋੜੀ-ਥੋੜੀ ਦੂਰ ਤੇ ਸਬ ਜਗਨੇ ਐਯੋ ਸਬ ਚੀਜਾਂ ਈ ਦੁਕਾਨਾਂ ਲਗਾਈਆਂ ਹੋਈਆਂ ਨੇ ਕਿ ਬਾਹਰ ਬੰਦਾ ਨਿਕਲੇ ਵੀ ਬੱਚਿਆਂ ਨੂੰ ਲੈ ਕੇ ਤੇ ਬੰਦਾ ਫੜਨਾ ਵੀ ਕਰ ਖਿਲਾਣਾ ਚਾਏ ਤੇ ਇਧਰ ਦੇਖੀਏ, ਉਧਰ ਦੇਖੇ ਨਈ ਜੀ ਖਿਲਾਓ ਜੀ। ਹੁਣ ਇੱਥੇ ਖਾਣੇ ਹੀ ਖਾਣੇ ਨੇ ਅਸੀਂ ਜਗ੍ਹਾ-ਜਗ੍ਹਾ ਤੇ ਮਿਲਦੇ ਨੇ ਚੀਜ਼ਾਂ ਹਾਂਜੀ, ਹਾਂਜੀ ਚਾਏ ਸ਼ੋਪਿੰਗ ਜਾਓ ਚਾਹੇ ਬੱਚਿਆਂ ਦੀ ਕਿਤਾਬਾਂ ਕੁਛ ਵੀ ਖਰੀਦਣ ਜਾਓ ਜਗ੍ਹਾ, ਜਗ੍ਹਾ ਤੇ ਹੈ।
ਹਾਂ ਬਾਕੀ ਤੇ ਸ਼ੋਪਿੰਗ ਕਰਨ ਗਏ ਹੈ ਕਿ ਜੇ ਕਿਤੇ ਬੱਚੇ ਨੂੰ ਖਾਣ ਪੀਣ ਦੀ ਚੀਜ਼ ਨੀ ਨਹੀਂ ਰਹੇ ਬੱਚੇ ਨੇ ਕਹਿਣਾ ਕਿ ਹਾਂਜੀ। ਸ਼ੋਪਿੰਗ ਕਰਨ ਆ ਤੇ ਮਾਰ ਲੋੋ ਮੋਜਾ ਬਸ ਮੰਮਾ ਮੈਂ ਇਹ ਖਰੀਦਣਾ ਮੰਮਾ ਮੈਂ ਇਹ ਖਰੀਦਣਾ ਬਸ। ਕਿਸੇ ਨਾ ਕਿਸੇ ਪਾਸੇ ਬੱਚੇ ਆਪਣਾ ਆ, ਵੀ ਜਾਂਦੇ ਆ।
ਹੂ,,,
ਹਾਂਜੀ ਹੋਰ ਗਰਮੀ ਬਹੁਤ ਜ਼ਿਆਦਾ ਹੋ ਚੱਲਦੀ ਹੈ, ਆਪਾਂ ਮੈਂ ਸੋਚ ਰਿਹਾ ਕਿਤੇ ਆਪਣਾ ਕਿਤੇ ਟੂਰ ਟਾਰ ਬਣਾ ਲੈਂਦੇ ਫੈਮਲੀ ਦਾ ਕਿਦੇ ਯਾਤਰਾ ਯੂਤਰਾ ਤੇ ਹੋਇਆ ਆਪਾਂ
ਹਾਂਜੀ, ਹਾਂਜੀ ਜੇ ਐਸਾ ਹੋ ਜਾਵੇ ਤਾਂ, ਤਾਂ ਬਹੁਤ ਹੀ ਚ ਚੰਗੀ ਗੱਲ ਹੈ। ਇਹ ਤੇ ਰੱਬ ਸਭ ਨੂੰ ਦੇਗੀ ਕੌਣ ਨੀ ਚਾਹੁੰਦਾ ਕਿ ਬਈ ਐ ਠੰਡੀਆਂ ਜਗ੍ਹਾਵਾਂ ਤੇ ਜਾਏ। ਇੰਨੀ ਗਰਮੀ ਹੈ ਕਿ ਕਮਰੇ ਅੰਦਰ ਨਹੀਂ ਬੈਠਿਆ ਜਾਂਦਾ ਤੇ ਰਸੋਈ ਤੇ ਵੜਨ ਦੀ ਤੇ ਗੱਲ ਛੋ
ਸਹੀ ਏ ਤਾਂ ਮੈਂ ਕਿਹਾ ਲੇਟਾਂ ਜੇ ਧਨ ਜੇ ਜਿਹੜੇ ਗਰਮੀ ਦੇ ਵਿੱਚ ਰਸੋਈ ਦੇ ਵਿੱਚ ਜਾ ਕੇ ਰੋਟੀ ਪਾਣੀ ਬਣਾਉਂਦੇ ਆ ਹਨਾ। ਮੈਂ ਆਪਣੀ ਖੁਦ ਵਾਈਫ ਆਪਣੀ ਨੂੰ ਬੜਾ ਪਰਾਊਡ ਫੀਲ ਕਰਦਾ ਕਿ ਮੇਰੀ ਵਾਈਫ ਮਤਲਬ ਕਿ ਆਪਣਾ ਰਸੋਈ ਚ ਜਾ ਕੇ ਰੋਟੀ ਪਾਣੀ ਬਣਾਉਂਦੀ ਹੈਨਾ। ਸਾਨੂੰ ਰੋਟੀ ਪਾਣੀ ਹਰ ਇੱਕ ਚੀਜ ਕਿਉਂਕਿ ਮੈਂ ਖੁਦ ਇੱਕ ਵਾਰ ਮੈਂ ਟਰਾਈ ਕਰਕੇ ਚਾਹ ਬਣਾਈ ਮੈਂ ਮੈਂ ਖੁਦ ਪਸੀਨੋ ਪਸੀ ਚਨੀ ਹੋ ਗਿਆ ਉਹ ਬਚਾਰੇ ਤਿੰਨ ਟਾਈਮ ਲੇਡੀਜ਼ ਤਿੰਨ ਟਾਈਮ ਹਨਾ ਰਸੋਈ ਚ ਜਾ ਕੇ ਰੋਟੀ ਪਾਣੀ ਬਣਾਉਣਾ ਹਨਾ ਬਾਰ, ਬਾਰ ਜਾ ਕੇ ਤੁਸੀਂ ਆਪਣਾ ਚਾਹ ਬਣਾਉਣੀ। ਤੇ ਕਦੀ ਕੋਈ ਆ ਗਿਆ, ਕਦੀ ਕੁਛ ਆ ਗਿਆ ਗਰਮੀ ਇਸ ਟਾਈਮ ਇੰਨੀ ਤੋਂ ਬਾਅਦ ਵੱਧ ਚੁੱਕ ਹੋ ਕਿ ਪਿਛਲੀ ਵਾਰ ਵੀ ਨਹੀਂ ਇੰਨੀ ਗਰਮੀ ਸੀ ਜਿੰਨੀ ਇਸ ਵਾਰ ਪੈ ਗਈ ਆ।
ਹਾਂਜੀ।
ਕਿਉਂਕਿ ਲੋਕੀ ਤੇ ਦਰਖਤ ਦਰੱਖਤ ਤੇ ਕੱਟੀ ਜਾਂਦੀ ਹੈ, ਜਿਹੜੀ ਚੀਜ਼ ਨੇ ਆਪਣਾ ਸਾਨੂੰ ਫਾਇਦਾ ਦੇਣਾ ਉਹ ਚੀਜ਼ ਤੇ ਉਹ ਵੱਢੀ ਜਾਂਦੇ ਹੈ ਰੁੱਖ ਕੱਟੀ ਜਾਂਦੇ, ਤੇ ਆਪਣਾ ਗਰਮੀ ਨਾ ਹੋਵੇ ਪੋਲਿਊਸ਼ਨ ਨਾ ਹੋਵੇ। ਤੇ ਹੋਰ ਕੀ ਕਿਉਂਕਿ ਇਸ ਟਾਈਮ ਚਾਹੀਦਾ ਹੀ ਆ। ਕਿ ਹਰ ਇੱਕ ਘਰ ਦੇ ਬਾਹਰ ਇੱਕ ਦਰੱਖਤ ਚਾਹੀਦਾ, ਚਾਹੀਦਾ ਕਿਉਂਕਿ ਆਕਸੀਜਨ ਮਿਲਣੀ ਛਾਂ ਨੇ ਇਹ ਨਾਲੇ ਪੋਲਿਊਸ਼ਨ ਘਟਣਾ ਹਨਾ।
ਬਿਲਕੁਲ ਹਾਂ ਹਾਂਜੀ ਹਨਾ ਬਹੁਤ ਜ਼ਰੂਰੀ ਆ ਉਹੀ ਤੇ ਸਾਡਾ ਜੀਵਨ ਨੇ
ਹਾਂਜੀ, ਹਾਂਜੀ ਕਿਉਂਕਿ ਹਰ ਇੱਕ ਜਿੱਥੇ ਵੀ ਜਾਓ ਕਿਤੇ ਵੀ ਲਾ ਲੋ ਰੋਡ ਤੇ ਲਾ ਲੋ ਜਿੱਥੇ ਦਰੱਖਤ ਵੀ ਕਿਦਰੇ ਨਜਰ ਆਉਣਗੇ ਅਆਪਾਂ ਤੁਹਾਨੂੰ ਸਾਰੇ ਕੱਟੀ ਜਾਂਦੇ ਆ, ਪਰ ਇਹਨਾਂ ਨੂੰ ਇਹ ਨੀ ਨਾ ਪਰਾ ਕਿ ਹਾਂ ਵਈ ਉਹ ਰੁੱਖ ਲਾਉਣੇ ਚਾਹੀਦੇ ਹੈ।
ਹਾਂਜੀ, ਬਿਲਕੁਲ ਜੀ, ਬਲਕਿ ਹਰ ਘਰ ਤੇ ਹੋਣਾ ਚਾਹੀਦਾ ਹੈ, ਹਾਂਜੀ।
ਰਵਾਂਗੇ
ਜ਼ੀਉਦੇ ਪਏ ਆ, ਸਹੀ ਗੱਲ ਏ। ਹਾਂਜੀ, ਹਾਂਜੀ, ਇਹੋ ਬਿਮਾਰੀਆਂ ਤੋਂ ਵੀ ਸਾਨੂੰ ਇਹੋ ਬਚਾਉਂਦੇ ਨੇ
ਹਾਂਜੀ, ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਮੈਂ ਓਹੀ ਬੇਟਾ ਮੈਂ ਚਲੋ ਤੁਹਾਨੂੰ ਕੋਲ ਕਰਕੇ ਪੁੱਛਦੇ ਹਾਂ ਆਪਣਾ ਤੇ ਵੀ ਆਪਣੇ ਫੈਮਲੀ ਨੂੰ ਆਪਣਾ ਸਾਰੇ ਜਾਣੇ ਆਪਾਂ ਜਾਂਦੇ ਆ ਯਾਤਰਾ ਕਿਤੇ ਘੁੰਮ ਕੇ ਆਉਂਦੇ ਆ ਕਿਤੇ ਠੰਡੀ ਜਗ੍ਹਾ ਤੇ ਜਾ ਕੇ ਨਾਲੇ ਮਹਾਰਾਜ ਦੇ ਗੁਰੂ ਦੇ ਦਰਸ਼ਨ ਕਰਕੇ ਆਉਂਦੇ ਆ ਹਨਾ। ਦਰਸ਼ਨ ਮੇਲੇ ਕਰਕੇ ਇਹਨਾਂ ਨਾਲ ਇਸੇ ਬਹਾਨੇ ਆਪਾਂ ਗਰਮੀ ਤੋਂ ਦੂਰ ਵੀ ਹੋ ਜਾਵਾਂਗੇ ਮ ਮੌਸਮ ਠੰਡਾ ਇਲਾਕੇ ਚੱਲ ਜਾਵਾਂਗੇ ਬੱਚੇ ਵੀ ਘੁੰਮ ਆਉਣਗੇ ਗੇ ਛੁੱਟੀਆਂ ਕੱਟ ਆਉਣਗੇ ਹਨਾ।
ਸਾਡੇ ਤੇ ਉਹਨਾ ਹੀ ਨਾ ਕਿ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ ਅਜ ਤੇ ਤਾਰੀਖ ਇੰਨੀ ਹੋ ਗਈ ਹੈ। ਹੁਣ ਇਹੋ ਦੋ ਤਰੀਕ ਨੂੰ ਸਕੂਲ ਖੁੱਲ ਜਾਣੇ ਨੇ ਹੁਣ ਤਾਂ ਟਾਈਮ ਹੀ ਨਹੀਂ ਰਹਿ ਗਿਆ ਹੁਣ ਤੇ ਸਕੂਲਾਂ ਦੀ ਫੀਸਾਂ ਦੇ ਕਿਤਾਬਾਂ ਦੇ ਇਹਨਾਂ ਸਭ ਚੀਜ਼ਾਂ ਦੇ ਫਿਰ ਪੈਸੇ ਭਰੋ
ਬੱਸ ਜਿਹੜਾ ਇੱਕ ਦਿਨ ਚ ਆਪਣਾ ਅਪ ਡਾਊਨ ਹੋ ਸਕੇ ਬੱਸ
ਹਾਂਲੇ ਇਨ ਸਭ ਕੰਮਾਂ ਵਾਸਤੇ ਪੈਸਾ ਚਾਹੀਦਾ ਨਾ ਵੀਰ ਜੀ, ਪੈਸਾ ਪਹਿਲੇ ਚਾਹੀਦਾ ਹਰ ਕੰਮ ਚ ਆਉਣ ਜਾਣ ਚਾਹੇ ਇੱਕ ਦਿਨ ਵਾਸਤੇ ਜਾਓ ਚਾਹੇ ਦਸ ਦਿਨ ਵਾਸ ਤੇ ਜਾਓ ਪੈਸਾ ਤੇ
ਪੈਸਾ ਜ਼ਰੂਰੀ ਪੈਸਾ ਇੰਪੋਰਟੈਂਟ ਹੈ ਜੇ ਕੋਈ ਪੈਸਾ ਹੈਗਾ ਉਹਦੇ ਵਾਸਤੇ ਸਬ ਸਹੀ ਆ ਨਾ ਘੁੰਮਣ ਫਿਰਨ ਦਾ ਹਰ ਇੱਕ ਚੀਜ਼ ਦਾ, ਉੱਤੋਂ ਮਹਿੰਗਾਈ ਆ ਇੰਨੀਆਂ ਕਰ ਛੱਡੀਆਂ ਵਾ ਕਿ ਬੰਦਾ ਕਰੇਗੀ ਹਨਾ ਬੱਚਿਆਂ ਦੀਆਂ ਫੀਸਾਂ ਇੰਨੀਆਂ ਵਧਾਤੀਆਂ ਸਕੂਲਾਂ ਵਾਲਿਆਂ ਨੇ ਆਪਣਾ ਐਡਮਿਸ਼ਨਾਂ ਇੰਨੀਆਂ ਕਰਤੀਆਂ
ਬਹੁਤ ਜ਼ਿਆਦਾ ਆ ਹਰੇ ਹਰ ਸਾਲ ਯੂਨੀਫਾਰਮ ਹੀ ਯੂਨੀਫਾਰਮ ਹੀ ਚੇਂਜ ਕਰ ਦਿੰਦੇ ਨੇ ਲ ਯੂਨੀਫਾਰਮ ਵੀ ਚੇਂਜ ਹੋ ਜਾਂਦੀਆਂ ਨੇ ਕਿਤਾਬਾਂ ਹਾਂ ਕਦੀ ਕਿਤਾਬ, ਕਿਤਾਬਾਂ ਦੇ ਵੀ ਪੈਸੇ ਸਾਡੀਆਂ ਸਭ ਦਿਆਂ ਕਿਤਾਬਾਂ ਤੇ ਇਕ ਦੂਜੇ ਦੇ ਕੰਮ ਆ ਜਾਂਦੀਆਂ ਸੀ ਉਹਦੇ ਕਿਤਾਬਾਂ ਵੀ ਹਰ ਸਾਲ ਚੇਂਜ ਬੱਚੇ ਇੱਕ ਬੱਚੇ ਦੀ ਦੂਜੇ ਦੇ ਕੰਮ ਨੀ ਆ ਸਕਦੀ
ਤੇ ਆਪਣਾ ਇੱਕ ਦੂਸਰੇ ਜਿਵੇਂ ਕੀ ਟੈਂਥ ਕਲਾਸ ਜਿਵੇਂ ਕਿ ਮੈਂ ਦਸਵੀਂ ਕਰ ਲਈ ਹੈ ਤੇ ਮੇਰਾ ਛੋਟਾ ਬ੍ਰਦਰ ਹੁਣ ਦਸਵੀਂ ਚ ਹੋਇਆ ਤੇ ਉਹਦੇ ਮਤਲਬ ਕਿ ਉਸ ਟਾਇਮ ਤੇ ਉਦੋਂ ਵੀ ਕੰਮ ਆ ਜਾਂਦੀ ਹੈ, ਇਹ ਤੇ ਹਰ ਸਾਲ ਆਪਣਾ ਕਿਤਾਬਾਂ ਚੇਂਜ ਕਰ ਲੈਂਦੇ ਆ ਨਾ ਕਿ ਕਿਸੇ ਦੇ ਕੰਮ ਨਾਂ ਆਵੇ
ਹਾਂਜੀ ਉਹੀ ਤੇ ਅਸੀ ਉਹਦੇ ਬਾਅਦ ਕਿਸੇ ਹੋਰ ਫਰੈਂਡ ਨੂੰ ਦੇ ਦਿੰਦੇ ਸੀ ਚਲੋ ਕਿਸੇ ਹੋਰ ਸਾਡੇ ਮਿੱਤਰ ਮਿੱਤਰ ਦੇ ਕੰਮ ਆ ਜਾਣਗੀਆਂ, ਹੋਰ ਕਿਸੇ ਦਾ ਵੀ ਭਲਾ ਹੋ ਜਾਏ ਹੋਰ ਇੱਥੇ ਕੀ ਹੁੰਦਾ ਇੱਥੇ ਹਰ ਸਾਲ ਜੇ ਇੱਕ ਦੂਜੇ ਦੇ ਸਾਡੇ ਆਪਣੇ ਬੱਚਿਆਂ ਦੇ ਕੰਮ ਨਹੀਂ ਆਉਂਦੀਆਂ
ਹਾਂਜੀ ਹਾਂਜੀ ਹਰ ਸਾਲ ਚੇਂਜ ਕਰ ਦਿੰਦਾ ਯੂਨੀਫਾਰਮ ਵੀ ਚੇਂ ਯੂਨੀਫਾਰਮ ਵੀ ਸਗੋ ਬਾਹਰੋਂ ਲਓ ਯੂਨੀਫਾਰਮ ਕਿਸੇ ਟਾਈਮ ਆਪ ਆਪਣੇ ਕੋਲ ਦੇਣ ਦੇ ਕਿਸੇ ਜੀ ਰੋਜ਼ ਜਿਹੜੀ ਨਹੀਂ ਹੈਗੀ ਉਹ ਬਾਹਰੋਂ ਲੈ ਲਓ ਜਿਹੜੀ ਉਹਨਾਂ ਕੋਲ ਹੈਗੀ ਅਵੇਲੇਬਲ ਸਕੂਲੋਂ ਲਓ ਹਨਾ ਕਿਤਾਬਾਂ ਰਾਹ ਜਿਵੇਂ ਅੰਦਰੋਂ ਕਿਤੇ ਕਿਸੇ ਟਾਈਮ ਕਿਤੇ ਟੂਰ ਬਣਾ ਦਿੰਦੇ ਸਕੂਲ ਵਾਲੇ ਕਿ ਹਾਂ ਵੀ ਇੱਥੇ ਜਾਣਾ ਜੀ ਆਪਣੇ ਪੇਰੈਂਟਸ ਨੂੰ ਕਹੋ ਪੈਸੇ ਪੈਸੇ ਜਮ੍ਹਾਂ ਕਰਾਓ ਅਸੀਂ ਟੂਰ ਬੱਚਿਆਂ ਨੂੰ ਇੱਥੇ ਲੈ ਕੇ ਜਾਣਾ ਹਣਾ ਹਾਂ ਬਿਲਕੁੱਲ ਤੁਹਾਡੀ ਗੱਲ ਸਹੀ ਹੈ ਹਾਂ ਬਿਲਕੁੱਲ ਉਹ ਡਬਲ ਡਬਲ ਚੋਗਣੇ ਚੋਗਣੇ ਪੈਸੇ ਲੈਂਦੇ ਆ
ਹਾਂਜੀ ਉਹੀਓ ਕੋਈ ਬੰਦਾ ਭੇਜ ਸਕਦਾ ਕੋਈ ਨਹੀਂ ਭੇਜ ਸਕਦਾ ਕੋਈ ਬੱਚਿਆਂ ਨੂੰ ਫਿਰ ਮਨਾ ਘਰੋਂ ਨਹੀਂ ਬੇਟਾ ਅਸੀਂ ਨਹੀਂ ਕਰ ਸਕਦੇ ਤੁਸੀਂ ਰਹਿਣਦੋ ਜੀ ਉਹ ਪੜ੍ਹਾ ਰਹੇ ਅਸੀ ਤਾਂ ਬੱਚੇ ਸਹੀ ਗੱਲ ਹੈ ਬੱਚੇ ਵੀ ਨੀ ਫਿਰ ਸੁਣਦੇ ਬੱਚੇ
ਹਾਂ ਫਿਰ ਬੱਚੇ ਕਹਿੰਦੇ ਆ ਕਿ ਹਾਂ ਵੀ ਸਾਡੇ ਮੰਮਾ ਪਾਪਾ ਸਾਨੂੰ ਭੇਜ ਕੇ ਨਹੀਂ ਰਾਜੀ ਬੱਚੇ ਫਿਰ ਜਿੱਦ ਕਰਦੇ ਨਹੀਂ ਅਸੀਂ ਜਾਣਾ ਹੀ ਜਾਣਾ ਹੈ ਪਰ ਬੱਚਿਆਂ ਨੂੰ ਕੌਣ ਸਂਮਝਾਵੇ ਜਾਵੇਗੀ ਆਪਣਾ ਕ ਪੈਸੇ ਕਿੱਥੋਂ ਲੈ ਜਿਹੜੇ ਬੰਦਾ ਅਫੋਰਡ ਨੀ ਕਰ ਸਕਦਾ ਬੱਚੀ ਨੂੰ ਜਾ ਕੇ ਭੇਜ ਨਹੀਂ ਸਕਦਾ ਤੇ ਬੰਦਾ ਫਿਰ ਕੀ ਕਰੇਗਾ ਹਨਾ
ਉਹੀ ਤੇ ਬੰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਕਿਵੇਂ ਕਰਕੇ ਆਪਣੀ ਇੱਕ ਟਾਈਮ ਦੀ ਰੋਟੀ ਬਚਾ ਕੇ ਬੱਚਾ ਪੜ੍ਹਾਉਂਦਾ ਪਿਆ ਬੱਚਿਆਂ ਨੂੰ ਬੰਦਾ ਫਿਰ ਘੁੰਮਣ ਫਿਰਨ ਵਾਲੇ ਤੇ ਕਿਵੇਂ ਕਰਾ ਸਕਦਾ ਹੈ
ਹਾਂ ਬੱਚਿਆਂ ਨੂੰ ਕੋਈ ਨੀ ਸਮਝਾ ਸਕਦਾ ਕਿਉਂਕਿ ਬੱਚੇ ਦੇ ਆਪਣੇ ਬੱਚਿਆਂ ਨੇ ਇਹ ਜਿੱਦ ਕਰਨੀ ਕਰਨੀ ਹੈ ਹੁਣ ਸਾਨੂੰ ਤੇ ਪਤਾ ਘਰ ਚ ਆਪਾਂ ਇੱਕ ਜਣੇ ਹੈਗੇ ਕਮਾਉਣ ਵਾਲੇ ਤੇ ਆਪਣਾ ਘਰ ਚ ਖਾਣ ਵਾਲੇ ਦੋ ਤਿੰਨ ਜਣੇ ਜਣੇ ਤੇ ਉਹ ਬੰਦਾ ਕਿੱਦਾਂ ਅਡਜਸਟਮੈਂਟ ਕਰਦਾ ਹੋਊਗਾ ਹਨਾ ਆਪਣਾ ਘਰ ਦੇ ਤਿੰਨ ਜੀਵ ਪਾਲਨ ਡਿਹਾ ਹਨਾ ਬਹੁੱਤ ਆਪਣਾ ਇਸ ਟਾਇਮ ਮਹਿੰਗਾਈਆਂ ਬੜੀਆ ਕਰਤੀ ਹੋਈ ਹੈ ਨਾ ਹਾਂ ਸੌਦਾ ਹੀ ਤੇ ਹਿਸਾਬ ਸੌਦਾ ਦਾਂ ਹੀ ਇੰਨਨੀ ਮਹਿੰਗੀ ਕਰ ਦਿੱਤੇ ਹੋਏ ਆ ਨਾ ਕੋਈ
ਹਮ ਹਰ ਚੀਜ਼ ਦੀ ਮਹਿੰਗਾਈ ਹੈ ਕੋਈ ਐਸੀ ਚੀਜ਼ ਹੀ ਨਹੀਂ ਦੇ ਮਹਿੰਗਾਈ ਨਾ ਕੀਤੀ ਹੋਵੇ ਲੋਕਾਂ ਨੇ। ਪਹਿਲ ਡੀਜ਼ਲ ਪੈਟਰੋਲ ਦਾ ਤੇ ਕੀਤਾ ਹੀ ਕੀਤਾ। ਤੇ ਉਹ ਬਾਅਦ ਇਲੈਕਟ੍ਰੀਸਿਟੀ ਵਾਲੀ ਗੱਡੀਆਂ ਚਲਾਈਆਂ ਤੇ ਉਹਦੇ ਚ ਹੁ ਬਿਜਲੀ ਦੇ ਬਿੱਲ ਵਧਾ ਦਿੱਤੇ ਕਿ ਬਈ ਬਿਜਲੀ ਹੁਣ ਇਲੈਕ ਵਾਲੀ ਗੱਡੀਆਂ ਅਗਰ ਖਰੀਦਾ ਵੀ ਬੰਦਾ। ਬਿਜਲੀ ਦੇ ਬਿੱਲ ਵਧਾਤੇ ਉਹਨਾਂ ਦਾ ਯੂਨਿਟ ਤਾਂ ਉ ਪੈਸੇ ਵਧਾਤੇ
ਹਬਤੀਰੇ ਯੂਨਿਟ ਵਧਾ ਤੇ। ਸਰਕਾਰ ਇਹ ਹੈ ਕਿ ਹਰ ਪਾਸੋਂ ਵਧਾਏ ਰੇਟ ਹੀ ਵਧਾਈ ਜਾਂਦੇ ਹੁਣ ਪੈਟਰੋਲ ਦਾ ਤੇ ਲਾ ਲਓ ਪੈਟਰੋਲ ਕਿੱਥੇ। ਆਪਣਾ ਸੱਠ ਰੁਪਏ ਲ ਪੰਜਾਹ ਰੁਪਏ ਲੀਟਰ ਹੁੰਦਾ ਹੁਣ ਕਿਤੇ ਇੱਕ ਸੌ ਦਸ ਇੱਕ ਸੌ ਵੀਹ ਰੁਪਏ। ਰੁਪਏ ਲੀਟਰ ਜਾਣਦੇ ਡੀਜ਼ਲ ਇੰਨੇ ਮਹਿੰਗੇ ਹੋ ਗਏ ਆ ਤੇ ਬੰਦਾ ਜੇ ਕੋੋ। ਪੈਟਰੋਲ ਦੀ ਗੱਡੀ ਰ ਬਣਦਾ ਪੈਟਰੋ ਜ ਕੋਈ ਪੰਜਾਹ ਰੁਪਏ ਜਾਣਗੇ ਉਹ ਪੰਜਾਹ ਦਾ ਪਊਗਾ ਇੰਨੀ ਮਹਿੰ
ਹਾਂਜੀ, ਉਹੀ ਤੇ ਨਾ ਇੰਨੀ ਮਹਿੰਗਾਈ ਕਰਤੀ ਹੈ ਕਿ ਬੰਦਾ ਕਿੱਥੇ ਕੀ ਕਰੇ। ਅਮੀਰਾਂ ਤੇ ਨੀ ਫਰਕ ਪੈਂਦਾ ਪਰ ਜਿਹੜਾ ਆਮ ਬੰਦਾ ਉਹ ਕਿੱਥੋਂ ਕਰੇ।
ਹਾਂ ਬਿਲਕੁਲ ਤੁਹਾਡੀ ਗੱਲ ਸਹੀ ਜਿਹੜੇ ਆਪਣਾ ਮੈਂ ਤਾਂ ਕਈ ਵੀ ਏਦਾਂ ਵਾ ਕਿ ਇੰਨੇ ਕ ਕਈ ਆਪਣਾ ਰੜ ਮਤਲਬ ਕਿ ਬੱਚੇ ਕਈ ਆਪਣਾ ਸੜਕ ਜਿਹੜੇ ਰੋਡਾਂ ਤੇ ਕੰਮ ਕਰਦੇ ਹਨਾ ਉਹ ਬਹੁਤ ਆਪਣਾ ਪਰ ਇੱਕ ਟਾਈਮ ਦੀ ਰੋਟੀ ਰਟੀ ਛੱਡ ਕੇ ਆਪਣੇ ਬੱਚਿਆਂ ਨੂੰ ਖਵਾਉਂਦੇ ਪੀਉਂਦੇ ਸਕੂਲਾਂ ਚ ਪੜ੍ਹਾਉਂਦੇ ਆ। ਬੜੇ ਆਪਣਾ ਬੰਦੇ ਇਸ ਟਾਈਮ ਦੇ ਵੇਖੇ ਹੈ ਕਿ ਇੱਕ ਟੈਮ ਦੇ ਕਹਿੰਦੇ ਅਸੀਂ ਰੋਟੀ ਛੱਡ ਕੇੇ। ਜਪੜਈ ਤੇ।
ਸਹੀ ਗੱਲ ਹੈ, ਬਹੁਤ ਮੈਂ ਸੜਕਾਂ ਤੇ ਵੀ ਸੋਣ ਵਾਲੇ ਨੇ ਉਹ ਵੀ ਕਈ ਉਹ ਵੀ ਪੜ੍ਹਾਉਂਦੇ ਨੇ ਆਪਣੇ ਬੱਚੇ ਬੱਚਿਆਂ ਨੂੰ ਕਈ ਸੜਕਾਂ 'ਤੇ ਇੰਝ ਹੀ ਸੁਣਦੇ ਨੇ ਕਿਸ ਤਰ੍ਹਾਂ ਤਪਦੀਆਂ ਸੜਕਾਂ ਤੇ ਸੌਦੇ ਨੇ ਕਿਵੇਂ ਕੋਈ ਕਰ ਰਿਹਾ। ਕੋਈ ਆਪਣੇ ਭਵਿਸ਼ ਨੂੰ ਬਣਾਉਣ ਵਾਸਤੇ ਜ਼ਮੀਨਾਂ 'ਤੇ ਸੋ ਕੇ ਵੀ ਪੜ੍ਹ ਰਿਹਾ ਕਿਸੇ ਬੱਚੇ ਨੂੰ। ਵਿਸ਼ੇ ਦੀ ਇੰਨੀ ਚਿੰਤਾ ਉਹ ਕੋਈ ਐਸੇ ਵੀ ਹੁੰਦੇ ਨੇ ਕਿ ਜੋ ਪਾਣੀ ਚ ਪੈਸਾ ਰੋੜਦੇ ਨੇ ਮਾਂ ਪ ਪਿਓ ਤਾਂ ਨਹੀਂ ਪੜ੍ਹਾਈਆਂ ਕਰਦੇ ਨੇ ਇਸ ਤਰ੍ਹਾਂ ਵੀ ਕਰਦੇ ਨੇ ਹਾਂਜੀ।
ਤੁਹਾਡੀ ਗੱਲ ਸਹੀ ਹੈ ਜੀ।
ਹਾਂਜੀ,
ਚ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਕੇ। ਆਪਣਾ ਬਹੁਤ ਵਧੀਆ ਲੱਗਾ ਭਾ ਫੇ ਕੋਲ ਨਾਲ ਜੁੜਨ ਨੇ ਜੀ।
ਹਾਂਜੀ, ਤਾਂ ਸਾਨੂੰ ਵੀ ਬਹੁਤ ਚੰਗਾ ਲੱਗਿਆ ਜੀ। ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ।